ਵਧੀਆ -ਵਧੀਆ ਤੁਸੀਂ ਸੁਣਾਓ
ਹਾਂਜੀ- ਹਾਂਜੀ ਬਸ ਯਾਰ ਸਕੂਲ ਵਗੈਰਾ ਖੁੱਲ ਰਹੇ ਸੀ ਕੱਲ ਤੇ ਮੈਂ ਕਿਹਾ, ਫੋਨ ਫੁਨ ਕਰ ਲਈਏ ਪੁੱਛ ਲੀਏ ਜਾਣਾ ਸਕੂਲ ਨਹੀਂ ਜਾਣਾ ਹਾਂ ਬਸ ਵਧੀਆ, ਵਧੀਆ ਕੀਤਾ ਕੰਮ ਕੁੰਮ ਛੁੱਟੀਆਂ ਦਾ ਨੀ
ਬਸ ਕੀਤਾ ਯਾਰ ਸ਼ੁਰੂ ਕੀਤਾ ਸੀ ਵਿੱਚ ਫੇਰ ਮਨ ਭਰ ਜਾਂਦਾ ਕਰਨ ਤੋਂ ਫੇਰ ਛੋੜ ਦਿੰਦੇ ਆਾਂ ਵਾ ਏਦਾਂ ਹੀ ਚੱਲਦਾ ਪਿਆ ਅਜੇ ਸਾਰਾ ਨੀ ਹੋਇਆ ਪਿਆ ਅਜੇ ਕਾਫ਼ੀ ਹੋਰ ਤੇਰਾ ਹੋ ਗਿਆ ਕੰਮ
ਨਾ ਯਾਰ ਮੈਂ ਤੇ ਮਤਲਬ ਘਰ ਦੇ ਕੋਲ ਹੈਗੀ ਕੋਈ ਦੀਦੀ ਉਹਨਾਂ ਨੂੰ ਦਿੱਤੀ ਸੀ ਪ੍ਰੈਕਟੀਕਲ ਫਾਈਲ ਬਨਾਣ ਵਾਸਤੇ
ਬਣਾ ਤੀ ਉਹਨਾਂ ਨੇ
ਹਾਂ ਆਇਆ ਤੇ ਸੀ ਮੈਸੀਜ ਕਹਿੰਦੇ ਤਿੰਨ ਬਨਾਤੀਆਂ ਇਕ ਅਦੀ ਰਹਿ ਗਈ ਏ।
ਅੱਛਾ ਮੈਂ ਵੀ ਕੀਤਾ ਸੀ ਉਹਨਾਂ ਨੂੰ ਮੈਸੇਜ ਥੋੜੇ ਦਿਨ ਪਹਿਲੇ ਮੈਂ ਕਿਹਾ ਚੱਲ ਬਨਾ ਬਨਾ ਦਿੰਦੇ ਅਗਰ ਮੇਰੀ ਵੀ ਤੇ ਕੰਮ ਸੌਖਾ ਹੋ ਜਾਂਦਾ ਤੇ ਉਹਨਾਂ ਨੇ ਕਿਹਾ ਕਿ ਮੇਰੀ ਜੋਬ ਲੱਗ ਗਈ ਏ ਤੇ ਮੈਨੂੰ ਰਸ਼ਮੀ ਦੀ ਬਨਾਣੀ ਵੀ ਔਖੀ ਲੱਗਦੀ ਪਈ ਏ
ਇਹ ਕਲ ਪਰਸੋ
ਹਾਂ ਹੁਨ ਵੀ ਉਹਨਾਂ ਨੇ ਇੱਕ ਅੱਧੇ ਦਿਨ ਤੇਰੀ ਬਨਾਇਆ ਤਿੰਨ ਮੇਰੇ ਖਿਆਲ ਹਾਂ, ਹਾਂ
ਤੇ ਫੇਰ ਕਿੱਦਾਂ ਕਰਨਾ ਤੂੰ ਫਾਈਲਾਂ ਦਾ ਤੇ ਸਵੇਰੇ ਬੋਤਲ ਲੈ ਜ ਅੱਛਾ ਮੇਰੀ ਵੀ ਫਿਜਿਕਸ ਦੀ ਰਹਿੰਦੀ ਏ। ਬਾਕੀ ਹੋ ਗਈ ਸਾਰੀ ਦੀਦੀ ਕਹਿੰਦੇ ਫਿਜਿਕਸ ਦੀ ਰਹਿ ਗਈ ਤਿਆਰੀ
ਹਾਂ ਬੜੀ ਔਖੀ ਯਾਰ ਕੀ ਕਰੀਏ
ਕੀ ਉਹਦਾ ਮੋਡਲ ਵਗੈਰਾ ਦਾ
ਮੋਡਲ ਤੇ ਆਸਾਨ ਹੀ ਮਿਲਿਆ ਮੈਨੂੰ ਫਿਜਿਕਸ ਦਾ ਸੋਲੇਨੋਇਡ ਸੈੱਲ ਬਨਾਣਾ ਉਹਦੇ ਚ
ਤੇ ਕਿਦੇ ਨਾਲ ਮਿਲਿਆ ਜਾਂ ਇਕੱਲੇ ਮਿਲਿਆ।
ਮਿਲਿਆ ਇਸ ਵਾਰ ਗਰੁੱਪ ਨੀ ਹੈਗਾ ਮਤਲਬ ਜੇ ਚਾਰ, ਚਾਰ ਜਣਿਆਂ ਦਾ ਨਾਮ ਏ ਨਾ ਤੇ ਉਹ ਚਾਰ, ਚਾਰ ਜਨ੍ਹਿਆ ਨੇ ਸਾਰਿਆਂ ਨੇ ਆਪਨੇ ਅਲੱਗ ਅਲੱਗ ਬਣਾਣੇ ਹੈ।
ਅੱਛਾ ਅੱਛਾ ਮੈਨੂੰ ਵੀ ਮਤਲਬ ਮੇਰਾ ਇਕੱਲਾ ਇਕਲਾ ਦੁਰ ਜਾਂਦਾ ਹੈ।
ਹਾਂ ਭਾਵੇਂ ਤੇਰਾ ਚਾਰ ਬੰਦਿਆਂ ਦੇ ਵਿੱਚ ਨਾਮ ਏ ਨਾ ਪਰ ਤੂੰ ਆਪਨਾ ਅਲਗ ਬਨਾਣਾ।
ਅੱਛਾ ਹੋਰ ਫੇਰ ਜਿਹੜੀ ਉਹ ਅਸਾਈਨਮੈਂਟ ਵਗੈਰਾ ਮਿਲੀਆਂ ਸਕੂਲੋਂ
ਅਸਾਈਨਮੈਂਟ ਮੈਂ ਮੈਥ ਦੀ ਮੈਡਮ ਨੇ ਕਰਾ ਤੀ ਸੀ ਮੇਰੇ
ਅੱਛਾ।
ਹਾਂ ਬਾਕੀ ਫਿਜਿਕਸ ਕਮਿਸਟਰੀ ਕੀਤੀ।
ਅੱਛਾ ਤੇ ਹੁਣ ਪਰਸੋਂ, ਪਰਸੋਂ ਜਾਂਦੇ ਪੇਪਰ ਹੈਗੇ। ਮੰਥਲੀ ਟੈਸਟ ਕਮਿਸਟਰੀ ਦੇ ਤੇ ੳਹੀ ਤਿੰਨ ਚੈਪਟਰ ਆਣੇ ਜਿੇਹੜੇ ਮੇਡਮ ਨੇ ਟੇਸਟ ਦਿਤੇ ਤਿੰਨ ਚੈਪਟਰਾਂ ਦੇ ਦੇ ਠੰਡੇ ਪਾਣੀ ਦੀ ਬੋਤਲ ਹਾਂ ਹਾਂ ਇਹ ਤਿੰਨ ਚੈਪਟਰਣੇ ਮੈਂ ਸੋਚ ਰਹੇ ਕਿ ਆ ਵਾਲਾ ਦੇ ਦਾਂਗੇ ਕਿਉਂਕਿ ਇਹਦੀ ਸਾਡੀ ਤਿਆਰੀ ਹੇਗੀ ਏ।
ਹਾਂ, ਹਾਂ ਬਾਕੀ ਅ ਕਿਆ ਨਾਮ ਹੈ ਠੀਕ ਚੱਲ ਰਿਹਾ ਤੁਹਾਡੇ ਟੈਸਟ
ਹਾਂ ਕੱਲ ਹੈਗਾ ਸੀ ਦੁਬਾਰਾ ਅੱਜ ਸੋਰੀ ਮੈਂ ਤੇ ਦਿੱਤਾ ਨੀ ਸੀ ਮੈਂ ਕਿਹਾ ਤੇ ਨਾ ਮੈਂ ਨੀ ਕਿਹਾ ਬੋ ਵੀ ਨਹੀਂ ਇਹ ਬਵੀ ਕਹਿੰਦਾ ਚਾਲੀ ਨੰਬਰ ਆਏ ਮੇਰੇ ਕਹਿੰਦਾ ਤੇ ਬੜਾ ਸੀ।
ਏਵੇ ਚਾਲੀ ਜਿਸ ਦਿਨ ਆਰੇ ਚਾਲੀ ਆ ਗਏ ਮੈਂ ਫਾਂਸੀ ਲੈ ਲੈਣੀ ਆ।
ਤਾਂ ਲੈ ਗਈ ਸੀ, ਸਕੂਲ ਜਾਣਾ। ਅਛਾ। ਕੋਸ਼ਨ ਪੇਪਰ, ਕੋਸ਼ਨ ਪੇਪਰ ਨਾ ਮੈ ਲੇਲਗਾ ਕੋਈ ਨੀ, ਮੰਗਂਵਾ ਲਾਂਗਾ ਕਿਸੇ ਕੋੱਲੋਂ।
ਮੰਗਵਾ ਲਈ, ਆ ਮੈਨੂੰ ਵੀ ਦੇ ਦੀ, ਕਿਉਂਕਿ ਮੈਡਮ ਟੈਸਟ ਤੇ ਸਾਡਾ ਵੀ ਲਏਗੀ।
ਹਾਂ, ਕੋਈ ਨੀ- ਕੋਈ ਨੀ, ਮੰਗਵਾ ਦਾਂਗਾ-ਮੰਗਵਾ ਦਾਂਗਾ, ਹਾਂ ਮੈਂ ਵੀ ਕਰਾਂਗਾ ਤਿਆਰੀ ਟੈਸਟ ਦੀ। ਖਾਂ ਕੇ ਕੀ ਦਿੱਤਾ ਮੈਡਮ ਨੇ, ਕੀ ਨੀ ਏੱਦਾਂ ਕਿੱਦਾਂ ਆ ਗਏ ਚਾਲੀ ਨੰਬਰ, ਬਾਈ ਦੇ ਓਵੀ।
ਅਰੇ, ਨਹੀਂ ਆਏ ਯਾਰ ਐਵੇਂ ਬੋਲਦਾ ਵੈਂ, ਚਾਰ ਕਹਿੰਦਾ ਆਏ ਗਾਈ।
ਮੈਨੂ ਤੇ ਚਾਲੀ ਕਏ, ਬਾਕੀ ਪਤਾ ਨੀ ਹੁਣ।
ਅਰੇ ਨਹੀਂ, ਮੈਂ ਮੈਡਮ ਨੂੰ ਮੈਸੇਜ ਕਰਾਂਗਾ ਹੁਣੇ।
ਆਹੋ- ਆਹੋ, ਹੋਰ ਫੇਰ? ਕੀ ਕਹਿੰਦੇ ਬਾਕੀ। ਹੋਰ, ਹੋਰ ਬਾਕੀ ਮੈਥ ਵਗੈਰਾ ਕਿਸੀ ਚ, ਕਿਸੀ ਨੂ ਟਿਊਸ਼ਨ ਲਗਵਾ ਦੋ, ਕੀ ਚੱਲ ਰਿਹਾ ਸਿਸਟਮ।
ਫਿਜ਼ਿਕਸ ਦੀ ਟਿਊਸ਼ਨ ਵੀ, ਠੀਕ ਚੱਲ ਰਹੀ ਹੇ। ਬਿਲਕੁਲ, ਪੜਾਈ ਵਿੱਚ ਤੇ। ਮਤਲਬ ਕਿ ਫਿਜਿਕਸ ਆਲੇ, ਸਰ ਦਾ ਟੈਸਟ ਵੀ ਵਧੀਆ ਗਿਆ ਮੇਰਾ। ਪੰਦਰਾਂ ਨੰਬਰ ਦਾ ਟੈਸਟ ਸੀ, ਹਾਂ ਦਿੱਤਾ ਸੀ ਕੱਲ ਦਾ ਟੈਸਟ, ਉਹਦੇ ਵਿੱਚ ਮਤ ਮਤਲਬ, ਮੇਰੇ ਇਕ, ਅੱਧਾ ਮਾਰਕਸ ਕੱਟਿਆ ਹੋਏਗਾ, ਕਿਉਂਕਿ ਸਰ ਨੇ ਜਿਹੜੀ ਅਸਾਈਨਮੈਂਟ ਕਰਾਈਆਂ ਸੀ ਨਾ। ਉਹਨਾਂ ਵਿੱਚੋਂ ਹੀ ਸੀ ਕੁਸ਼ਚਨ ਪੰਜ।
ਅੱਛਾ, ਤੇ ਅਸਨਮੈਂਟ ਕਿਥੇ ਤੇ ਸੀ।
ਹਾਂ, ਅਸਾਈਨਮੈਂਟ ਸਰ ਕਰਾਉਂਦੇ ਪੇਣੇ ਸੀ, ਦੋ, ਚਾਰ ਦਿਨਾਂ ਤੋਂ।
ਹੂੰ, ਤੇ ਤੂੰ, ਤੇ ਤੂੰ ਤਿਆਰੀ ਵੀ ਅਸਾਈਨਮੈਂਟ ਦੀ ਕਰਕੇ ਗਿਆ ਸੀ।
ਹਾਂ, ਸਰ ਨੇ ਮੈਸੇਜ ਪਾਇਆ ਤੇ ਸੀ। ਕੀ, ਡੂ ਪ੍ਰੈਕਟਿਸ ਔਫ ਚੈਪਟਰ, ਐਂਡ ਵਰਕਸ਼ੀਟਸ। ਉਹ, ਪਤਾ ਚੱਲ ਗਿਆ ਸੀ, ਯਾਰ ਅਸਾਈਨਮੈਂਟ ਚ ਹੀ ਆਣਾ। ਮਤਲਬ, ਪ੍ਰੋਪਰ ਤਿਆਰੀ ਨੀ ਕੀਤੀ ਸੀ, ਬਾਕੀ ਜਿਹੜਾ ਚੈਪਟਰ ਸੀ ਟਰੀ ਗਰੰਟ, ਓਰੀ ਡੈਰੀਵੇਸ਼ਨਸ ਕਰ ਲੀਆਂ ਸੀ।
ਹੂੰ।
ਹਾਂ, ਬਾਕੀ ਤੇ ਠੀਕ ਹੀ ਸੀ। ਹੋਰ, ਹੋਰ, ਸੁਣਾ ਕੀ ਕਰਦਾ ਪੇਂਆ।
ਬੱਸ ਕੁਛ ਨੀ, ਮੈਂ ਕਿਹਾ ਦੇਖ ਲਾਂਗੇ ਥੋੜਾ ਪੜ- ਪੁੜ ਲਵਾ, ਪਾਪਾ ਕਿਹਰੇ ਪੜਾਈ ਪੜੂ ਈ ਕਰ ਲੈ ਥੋੜੀ ਬਹੁਤ।
ਅੱਛਾ, ਖੇਲਣ ਨਲ ਧਿਆਨ ਹੇ ਨਾ ਬੜਾ।
ਹਾਂ, ਤਾਂ ਕਰਕੇ ਬਸ, ਮੈਂ ਹੁਣ ਬਸ ਬਣਾਵਾਂਗਾ ਯਾਰ, ਹੁਣ ਸ਼ਡਿਊਲ ਸਹੀ ਬਸ ਹੁਣ। ਰਹਿ ਗੇ ਚਾਰ, ਪੰਜ ਮਹੀਨੇ ਰਹਿ ਗੇ, ਬਸ ਹੁਣ ਸ਼ਡਿਊਲ ਵਗੈਰਾ ਬਣਾ ਲੇਣੇ ਆ। ਸਹੀ ਯਾਰ, ਪੜਾਈ ਨੂੰ ਵੀ, ਜਿੰਨਾ ਟਾਈਮ ਖੇਡਣ ਨੂੰ ਦੇਣਾ ਹੈ, ਉਹਨਾ ਟਾਈਮ ਪੜਾਈ ਨੂੰ ਵੀ ਦੇਣਾ।
ਅਕੈਡਮੀ ਜਾਇਆ ਕਰੇਂਗਾ।
ਬਸ, ਉਹ ਹਜੇ ਡਿਸਟ੍ਰਿਕ ਇੱਕ ਮਹੀਨਾ ਅਗਰ ਤੇ। ਅਗਰ ਤੇ ਕਿਸਮਤ ਖੁੱਲ ਗਈ ਵਧੀਆ, ਅਗਰ ਲੱਗ ਗਿਆ ਵਧੀਆ, ਕੈਂਪ ਵਗੈਰਾ। ਤੇ, ਫੇਰ ਤੇ ਅਲੱਗ ਹੀ ਕਿਸਮਤ ਚਮਕ ਜਏਗੀ, ਪਰ ਏ ਜੇ, ਜੇ ਰੇਹਾ ਅੱਦਾਂ ਹੀ ਬਸ ਫੇਰ ਛੱਡ ਦਾਂਗੇ, ਬਾਰਵੀਂ ਤੱਕ ਛੱਡ ਦਾਂਗੇ।
ਅੱਛਾ। ਅੱਛਾ, ਹੋਰ ਜਾਣਾ ਸਕੂਲ ਫੇਰ ਕਲ ਪਰਸੋਂ ਤੋਂ।
ਨਾ, ਕੱਲ, ਕੱਲ ਤੇ ਨੀ ਮੈਂ ਚੱਲਿਆ। ਪਰਸੋਂ ਦੇਖ ਲਾਂਗੇ ਟੈਸਟ ਤੇਰਾ ਪਰਸੋ ਦੇਖ ਲਾਂਗੇ ਚਲ ਲਾਂਗੇ, ਜਾਣਾ ਹੇਗਾ ਤੇ।
ਲਰ ਰੁਂਦੇ ਆ ਲਾਸਟ ਦੇ, ਛੇ ਮਹੀਨੇ ਰਹ ਗਏ ਆ। ਚਾਰ, ਪੰਜ, ਮਹੀਨੇ। ਯਾਰ, ਅਵੀ ਯਾਦਾਂ ਹੀ, ਏ ਯਾਰ। ਨਹੀ ਯਾਰ, ਤੂ ਸਮਝ।
ਹਾਂ। ਯਾਰ ਲਾਸਟ ਇਚ ਕਰ ਦੇਗੇ ਸ਼ੁਰੂ, ਜਦੋਂ ਆਪਣੀ ਹੋ ਜਾਏਗੀ ਨਾ ਫੇਟ ਹੋ ਗਈ, ਫੇਅਰਵੈਲ ਹੋ ਗਈ। ਹੋ ਗਿਆ। ਤਾਂ ਰੈਗੂਲਰ ਕਰ ਲਾਂਗੇ।
ਤੇ ਉਹ ਯਾਰ ਰਹਿ ਕਿੰਨੇ ਗਏ ਆ, ਉਸ ਤੋਂ ਇਲਾਵਾ ਦੋ ਮਹੀਨੇ ਈਏ, ਚੱਲਦੇ ਆ ਯਾਰ ਰਸ਼ਮੀਤ।
ਬਾਸ ਕੋੋਇ ਨੀ, ਇਸ ਸਾਲ ਪੰੰਗੜਾ ਏ, ਇਸ ਸਾਲ। ਪਰ ਇਸ ਸਾਲ ਭੰਗੜਾ ਕਰਨਾ ਜ਼ਰੂਰ ਏ, ਇੱਕ ਸੌ ਇੱਕ ਪਰਸੈਂਟ।
ਯਾਰ, ਯਾਦਾਂ ਬਨਣਗੀਆਂ ਯਾਰ, ਆਪਣੀਆਂ ਯਾਰ, ਭੰਗੜਾ ਤੇ ਕਰਨਾ ਹੀ ਹੈ ਯਾਰ। ਭੰਗੜਾ, ਤੇ ਮੈਂ ਪਿਛਲੇ ਸਾਲ ਹੀ ਕਹਿ ਤਾ ਸੀ, ਕਰਨਾ ਹੀ ਏ ਇਸ ਸਾਲ।
ਯਾਰ ਅਗਰ, ਸਰਬਜੀਤ ਸਰ ਹੁੰਦੇ ਨਾ ਸਾਡੇ ਯਾਰ, ਉਹ ਫਿਰ ਅਲੱਗ ਹੀ ਗੱਲਬਾਤ ਹੁੰਦੀ ਉਹਦੀ।
ਯਾਰ ਕੀ ਪਤਾ ਸਰ ਇਸ ਵਾਰ ਸਰ ਨੂੰ ਬੁਲਾਉਣਾ ਹੋਵੇ ਭੰਗੜਾ ਸਿਖਾਉਣ ਵਾਸਤੇ।
ਕਿ ਬਾਕੀ ਹਾਂ ਹੋ ਸਕਦਾ ਕੀ ਪਤਾ ਯਾਰ ਮੈਡਮ ਦੀ ਕੀ ਪਤਾ ਸਰ ਨੇ ਸ਼ਾਇਦ ਮੇਰੇ ਹਿਸਾਬ ਨਾਲ ਜਿੱਥੇ ਤੱਕ ਲੱਗਦਾ ਮੈਨੂੰ ਬਲਜਿੰਦਰ ਮੈਡਮ ਕਰਕੇ ਛੱਡਿਆ ਸੀ ਸਕੂਲ।
ਅੱਛਾ, ਕੋਈ ਗੱਲ ਹੋਈ ਸੀ?
ਕੀ ਪਤਾ ਕੀ ਗੱਲ ਸੀ ਹੁਣ ਤੇ ਪਤਾ ਨੀ ਬਾਕੀ ਕਰਾਂਗੇ ਇਸ ਸਾਲ ਭੰਗੜਾ ਦੇ ਪੱਕਾ।
ਹਾਂ ਬਾਕੀ ਸਾਰੇ ਪਲੱਸ ਟੂ ਵਾਲੇ ਜਿੰਨੇ ਵੀ ਆਪਣੇ ਯਾਰ ਦੋਸਤ ਸਾਰੇ ਕਰਾਂਗੇ। ਕਿਉਂਕਿ ਮੇਨ ਪਲੱਸ ਪਲੱਸ ਟੂ ਵਾਲੇ ਜਿੰਨੇ ਯਾਰ ਦੋਸਤ ਆਪਣੇ। ਸਾਰੇ ਕਰਾਂਗੇ ਹਾਂ ਜਿੰਨੇ ਵੀ ਹੈਗੇ ਆ ਲਾਸਟ ਸਾਲ ਹੈਗਾ ਯਾਰ। ਆਪਣੀ ਉਹ ਬਣਾ ਕੇ ਜਾਵਾਂਗੇ। ਇੱਜ਼ਤ ਇੱਜ਼ਤ ਕਹਿ ਰਿਹਾ ਮੈਮਰੀਜ਼ ਬਣਾਵਾਂਗੇ ਯਾਰ। ਮੈਂ ਤੱਦੀ ਤੈਨੂੰ ਕਰ ਰਿਹਾ ਮੈਂ ਕਿਹਾ ਲਾਸਟ ਦੇ ਦੋ ਮਹੀਨੇ ਰਹਿ ਗਏ ਆ ਜਾ ਤੂੰ ਸਕੂਲ। ਅ ਚੱਲ ਹੈ ਰੈਗੂਲਰ ਥੋੜੇ ਜਿਹੇ ਪਤਾ ਕੀ ਏ ਹਾਂ।
ਬਾਕੀ ਫੇਅਰ ਵੈਲ ਦਾ ਇਸ ਵਾਰ ਵਧੀਆ ਸੁਣਵਾਵਾਂਗੇ ਕੁਛ ਵਧੀਆ ਗੱਡੀਆਂ ਗੁਡੀਆਂ ਜਾਣਾ ਇਸ ਵਾਰ। ਦਿਖਾਣਾ ਇਹਨਾਂ ਨੂੰ ਕੀ ਹਾਂ ਗੱਡੀ ਵਿੱਚ ਆਵਾਗੇ।
ਹਾਂ ਕਿਦੀ ਗੱਡੀ ਚ ਆ।
ਤੇਰੀ
ਹਾਂ, ਅੱਛਾ ਤੂੰ ਨਹੀਂ ਲਿਆਏਂਗਾ?
ਮੈਨੂੰ ਕਿੱਥੇ ਵੇ ਲੈਣੀ ਆ।
ਮੈਂ ਵੀ ਯਾਰ ਪਹਿਲੇ ਦਿੰਦੇ ਰਹੇ ਘਰ ਹਾਂ।
ਲਾਵਾਗੇ ਠੱਪਠੱ ਠੱਪਠੱਪ ਵੱਜ ਹੀ ਜਾਣਾ।
ਸਹੀ ਗੱਲ ਹੈ ਬੁਲਟ ਦੀ ਐਸੀ ਤੈਸੀ ਫੇਰ ਦੇਣੀ ਹੈ ਅਰੇ ਯਾਰ ਬੁਲਟ। ਬਟਾਂ ਤੇ ਆਵਾਂਗੇ ਮੈਂ ਵੀ ਬੁਲਟ ਲੈ ਕੇ ਆਵਾਂਗਾ।
ਆਹੋ ਆਹੋ।
ਹੋਰ ਗੱਲ ਖਤਮ। ਤਾਂ ਹੋਰ ਆਪਣੇ ਬੁਲਟਾਂ ਤੇ ਜਾਵਾਂਗੇ ਜੇ ਨਾ ਮਿਲੀ ਗੱਡੀ ਮੈਨੂੰ ਯਾਰ ਪਹਿਲੇ ਘਰ।
ਨਹੀਂ ਤੇ ਹਾਰ ਰਹੇ ਲੈ ਲਾਂਗੇ ਹਾਰ ਰਹੇ ਬੁੱਕ ਕਰ ਲਾਂਗੇ ਯਾਰ ਹੋਰ ਦੱਸੋ ਯਾਰ।
ਹੋਰ ਅਜ ਉਸ ਨੂੰ ਨਾਲ ਲੈ ਕੇ ਜਾਵਾਂਗੇ।
ਬਸ ਠੀਕ ਹੈ ਹੋਰ?
ਉਹ ਕੋਈ ਦਿੱਕਤ ਨੀ ਹੈ ਯਾਰ ਹੋਰ ਐਵੇਂ ਦਿੱਕਤ ਨੀ ਲੈਣੀ। ਬਾਕੀ ਯਾਰ ਪਹਿਲੇ ਘਰ ਦੇ ਦਿੰਦੇ ਰਹੇ ਗੱਡੀ ਚਲਾਉਣ ਵਾਸਤੇ ਉਹ ਮੈਂ ਇੱਕ ਵਾਰੀ ਠੋਕਤੀ ਤੇ ਉਸ ਤੋਂ ਬਾਅਦ। ਦਿੱਤੀ ਨਹੀਂ ਯਾਰ। ਉਸ ਤੋਂ ਬਾਅਦ ਵੀ ਮੈਂ ਸਿਰਫ ਅੱਗੇ ਪਿੱਛੇ ਕੀਤੀ ਹੈ ਉਹ ਵੀ ਬਿਨਾਂ ਪੁੱਛੇ ਪਹਿਲੇ ਤਾਂ ਚੱਲ ਪਾਪਾ। ਪਾਪਾ ਨੂੰ ਪੁੱਛ ਕੇ ਚੱਕਰ ਲਾ ਜਾਂਦਾ ਸੀ ਮਹੱਲੇ ਦਾ।
ਹਮ ਅੱਜ ਮੈਂ ਵੀ ਗੱਡੀ ਸੀ ਪੰਜੋੜ ਹੋ ਗਿਆ ਸੀ ਪਾਰਕਿੰਗ ਚ ਮੈਂ ਗੱਡੀ ਹੈ।
ਉਹੀ ਬਸ ਠੀਕ ਆ ਯਾਰ ਆਉਣੀ ਚਾਹੀਦੀ ਹੈ ਐਮਰਜਸੀ ਯਾਰ ਜ਼ਰੂਰੀ ਹੁੰਦੀ ਹੈ।
ਹਾਂ
ਹੋਰ ਸੁਣਾ ਬਾਕੀ ਕੀ ਕਰਦਾ ਵੈਂ।
ਬਸ ਯਾਰ ਹੁਣ ਦੇਖਾਂਗੇ ਪੜ੍ਹਾਈ ਪੜ੍ਹੁਈ ਦਾ ਥੋੜਾ ਬਹੁਤ ਬਸ ਹੁਣ ਹੋ ਗਏ ਫ੍ਰਰੀ। ਅਸ ਪ ਪੜ੍ਹਾਈ ਪੜ੍ਹੂਈ ਤਾਂ ਦੇਖਾਂਗੇ
ਸੁਣਾਓ ਹੋਰ ਅੱਗੇ ਕਰੀਅਰ ਦਾ ਕੀ ਸੋਚਿਆ।
ਬਸ ਮੁਲਾਣਾ ਜਿੰਦਾਬਾਦ।
ਅੱਛਾ, ਮੁਲਾਣਾ ਪੱਕਾ ਹੈ?
ਹਾਂ ਹਾਂ ਤੇ ਅਗਰ ਤੂੰ ਗਿਆ ਤੇਰਾ ਪੱਕਾ ਨਾ।
ਮੇਰਾ ਕੀ ਹੁਣ ਦੇਖਦੇ ਆ ਨਾ ਕੀ ਪੁਜੀਸ਼ਨ ਰਹਿੰਦੀ ਹੈ ਪਲੱਸ ਟੂ ਚ
ਹਾਂ ਉਹ ਤੇ ਹੈ ਹੁਣ ਜੇ ਯਾਰ ਦੇਖ ਹੁਣ ਇਨਾਂ ਤੇਰੇ ਘਰ ਦਿਆਂ ਨੂੰ ਪਤਾ ਕਿ ਨੋਨ। ਕਰਾ ਕੇ ਤੈਨੂੰ ਇਥੇ ਥੋੜੀ ਬਾ ਦੇਣਗੇ।
ਉਹ ਕਿੱਥੇ
ਮਤਲਬ ਇੱਥੇ ਲੋਕਲ ਥੌੜੀ ਕਰਾ ਦੇਂਗੇ।
ਨਹੀਂ ਉਹ ਹਾਂ ਇਹ ਹੀ ਏ। ਮੇਨ ਗੱਲ ਇਹ ਈ ਏ ਬਾਕੀ ਪੇਪਰ ਪੁਪਰ ਵੀ ਦੇਣੇ ਪੈਣੇ ਭਰਾ ਕੋਈ ਨਾ ਕੋਈ
ਯਾਰ ਉ ਖਰਾਵਾ ਉਹ ਤੇ ਹੈ ਪਰ ਉਦੇ ਆਸਤੇ ਤਾਂ ਯਾਰ ਕਿਸਮਤ ਚਾਈਦੀ ਏ ਕਿਸਮਤ ਉ ਕਿੱਥੇ ਕਲੀਅਰ ਹੁੰਦੇ ਯਾਰ ਉ ਚੇ ਆਈ ਨੀਟਸ‌ ਦੇ ਪੇਪਰ ਉ ਤੇ ਕਿਸਮਤ ਚਾਈਦੀ ਏ ਕਿ ਲੱਗ ਗੀ ਲੱਗ ਗੀ
ਅਸੀਂ ਆਪ ਣੀ ਦੇਣੇ ਕੋਈ ਪੇਪਰ ਪੁਪਰ ਹੋਰ
ਤੇ ਹੋਰ ਕੀ
ਬਸ ਇੰਨਾ ਏ ਕਿ ਇਨਾ ਯੂਨੀਵਰਸਿਟੀ ਪੱਕੀ ਨੀ ਹੈ ਕਿ ਆ ਆ ਕਿਉਂਕਿ ਹੁਣ ਸਾਰਿਆਂ ਦੀ ਸਲਾਹ ਦੇ ਨਾਲ ਈ ਹੈ ਨਾ ਜਬਰਦਸਤੀ ਥੋੜ ਨਾ ਮੈਂ ਜਾਣਾ ਈ- ਕਉਕਿ ਪਾਪਾ ਨੂੰ ਅਗਰ ਚਾਰ ਬੰਦੇ ਮਿਲਦੇ ਆ ਉਹ ਵੀ ਆਪਣੀ-ਆਪਣੀ ਸਲਾਹ ਦਿੰਦੇ ਹੈ ਕਿ ਇੱਥੇ ਰੱਖੋ ਜਾਂ ਉੱਥੇ ਰੱਖੋ
ਹੂੰ
ਤੇ ਉਸ ਸਾਬ ਨਾਲ ਘਰਦਿਆਂ ਨੇ ਆਪਣਾ ਹਿਸਾਬ ਕਤਾਬ ਦੇਖਣਾ ਨਾ ਬਾਕੀ ਠੀਕ ਏ ਯਾਰ ਜਿੱਦਾਂ ਕਰਨਗੇ ਕਰ ਲਾਂਗੇ ਕਿਉਂਕਿ ਵਧੀਆ ਚਲੋ ਯਾਰ ਪੜ੍ਹਾਈ ਆ ਅੱਗੇ ਕੰਮ ਆਣੀ ਏ ਤਾ ਜ਼ਿੰਦਗੀ ਬਣਾਣੀ ਯਾਰ ਹੋਰ ਕੀ ਐ
ਮੈਂ ਸੋਚਿਆ ਕਿ ਬਈ ਚੰਡੀਗੜ੍ਹ ਮੁਲਾਉਣ ਤੋਂ ਦੂ-ਦੂਰਾਣਾ ਪੈਸਾ ਲੱਗ ਜਾਣਾ ਉੱਥੇ ਜ਼ਰੂਰੀ ਨਾ ਪੈਸਾ ਲਗਾਣਾ ਜਦ ਸਾਨੂੰ ਚੰਡੀਗੜ੍ਹ ਵਰਗੀ ਚੀਜ਼ ਜਾਂ ਚੰਡੀਗੜ੍ਹ ਵਰਗੀ ਪਲੇਸਮੈਂਟ ਸਾਨੂੰ ਮੋਲਾਣੇ ਹੀ ਮਿਲਦੀ ਪਈ ਇਨੀ ਕੋਲ
ਹਾਂ ਉਹ ਤੇ ਸਈ ਗੱਲ ਏ ਤੇਰੀ ਪਲੇਸਮੈਂਟ ਤੇ ਮੈਨੂੰ ਪਤਾ ਦੀ ਵਧੀਆ ਮਿਲਦੀ ਵੀ ਤੈਨੂੰ ਹਾਂ ਬਸ ਤੇਰੇ ਦੋ ਸਾਲ ਵਧੀਆ ਜਾਣਗੇ ਯਾ ਇੱਕ ਸਾਲ
ਨਹੀ-ਨਹੀ ਜਾਏਂਗੇ ਦੋ ਸਾਲ ਵਧੀਆ
ਆ ਦੋ ਸਾਲ ਵਧੀਆ ਮਤਲਬ ਪੜ੍ਹਾਈ ਆਸਾਨ ਹੋਏਗੀ ਪੇਹਲੇ ਦੋ ਸਾਲ ਵਧੀਆ ਰਹਿੰਗੇ ਉਸ ਤੋਂ ਬਾਅਦ ਚੱਲੋ ਦੋ ਸਾਲ
ਤਾਂ ਦੋ ਸਾਲ ਤੋਂ ਬਾਦ ਫਿਰ ਐਕਸਪੀਰੀੰਸ ਹੋਈ ਜਾਂਦਾ ਕਿ ਬਈ ਕਿੱਦਾਂ ਚੱਲਣਾ ਕਿੱਦਾਂ ਨੀ ਚੱਲਣਾ
ਸਹੀ ਗੱਲ ਏ ਬਾਕੀ ਦੋ ਸਾਲ ਤੇ ਮਨ ਲੱਗਿਆ ਰਏਗਾ ਪੇਲੇ ਵਾਲੇ
ਹਾਂ
ਹੋਏਗਾ ਨਾ ਸ਼ੌਕ ਹੋਏਗਾ ਜਾਨ ਦਾ
ਕਰਣੇ ਆ ਫਿਰ ਅਗਲੀ
ਚੱਲ ਕੋਈ ਗੱਲ ਨੀ ਫੇਰ ਮਿਲਦੇ ਆ ਫਿਰ ਚੱਲਦੇ ਆ ਓਕੇ
ਠ